ਹੈਲੋ ਸਤਿ ਸ਼੍ਰੀ ਅਕਾਲ, ਕਿਵੇਂ ਹੋ, ਵਧੀਆ ਵਧੀਆ।
ਅਸੀਂ ਵੀ ਵਧੀਆ। ਹੋਰ ਕੀ ਕਰਦੇ ਸੀ।
ਬਸ ਫ਼ਰੀ ਸੀ।
ਅੱਛਾ ਅੱਛਾ।
ਹਾਂਜੀ, ਹਾਂਜੀ ਸਵੇਰ ਵਾਲਾ ਹੋ ਗਿਆ ਦੁਪਹਿਰ ਵਾਲਾ ਰਹਿੰਦਾ। ਦੁਪਹਿਰੇ ਬੱਚੇ ਉੱਠਣਗੇ ਫੇਰ ਦੇਖੋ ਕੀ ਕਹਿੰਦੇ ਆ ਕੀ ਬਣਾਉਣਾ ਉਹ ਬਣਾਉਣਾ।
ਅੱਛਾ ਜੀ ਚਲੋ ਵਧੀਆ।
ਜਿਹੜਾ ਕੁਛ ਮੰਨਣਗੇ।
ਫਰਮਾਇਸ਼ਾਂ ਵੀ ਬਹੁਤ ਹੁੰਦੀਆਂ ਨੇ।
ਹਾਂਜੀ, ਹੋਰ। ਤੁਸੀਂ ਖਾ ਲਿਆ ਸਵੇਰ ਦਾ,
ਵੀ ਸਵੇਰ ਦਾ ਖਾ ਲਿਆ ਤੇ ਮੈਨੂੰ ਕੇਕ ਦਾ ਔਡਰ ਆਇਆ ਹੋਇਆ ਸੀ ਉਹ ਮੈਂ ਕੇਕ ਬਣਾਉਂਦੀ ਸੀ।
ਉਹ ਕਿਵੇਂ ਬਣਾਉਣੇ ਆ ਤੁਸੀਂ
ਜਿਵੇਂ ਕੋਈ ਬਿਸਕਿਟ ਵਗੈਰਾ ਲੈ ਲਓ ਹਨਾ। ਤੇ ਬਿਸਕਿਟ ਨੂੰ, ਮਿਕਸਰ ਚ ਗ੍ਰਾਇੰਡ ਕਰਕੇ ਕੋਈ ਮਤਲਬ ਦੁੱਧ ਚ ਪਾ ਦੁੱਧ ਸ਼ੱਕਰ ਪਾ ਕੇ ਉਹਨੂੰ ਮਤਲਬ ਵਧੀਆ ਹਿਲਾ ਲੋ ਹਨਾ
ਹਾਂਜੀ।
ਤੇ ਉਹ ਹਿਲਾਣ ਤੋਂ ਬਾਅਦ ਉਹਨੂੰ ਕੋਈ ਭਾਂਡੇ ਚ ਪਾ ਕੇ ਬੇਕ ਕਰਨ ਰੱਖ ਦੋ ਓਵਨ ਚ ਰੱਖ ਦੋ ਜਾਂ ਕੜਾਹੀ ਚ ਰੱਖ ਦੋ।
ਕੜਾਹੀ ਦੇ ਵਿੱਚ ਕਿਵੇਂ
ਜਿਵੇਂ ਕੜਾਈ ਰੱਖਦੀ ਥੱਲੇ ਥੋੜਾ ਜਿਹਾ ਪਾਣੀ ਪਾ ਤੇ ਉ ਇੱਕ ਸਟੈਂਡ ਆਉਂਦਾ ਵਾ ਉਹ ਸਟੈਂਡ ਰੱਖ ਦੇਣਾ ਉਹਦੇ ਉੱਤੇ ਭਾਂਡਾ ਰੱਖ ਦੇਣਾ। ਤ ਤੋਂ ਟੱਕ ਦੇਣਾ।
ਢਕੇ ਤੋਂ ਜਦੋਂ ਆਪਾਂ ਢੱਕ ਦਿੰਦੇ ਹਾਂ ਤਾਂ ਪਾਫ ਦੇ ਨਾਲ ਜਿਹੜਾ ਪਾਣੀ ਹੁੰਦਾ,
ਹਾਂਜੀ, ਨਹੀਂ ਇੱਕਦਮ ਲੋਕ ਫਲੇਮ ਤੇ ਰੱਖਣਾ ਆਪਾਂ ਹਾਈ ਫਲੇਮ ਤੇ ਨੀ ਰੱਖਣਾ ਜੇ ਆਪਾਂ ਹਾਈ ਫਲੇਮ ਤੇ ਰੱਖਦੇ ਹਾਂ ਫਿਰ ਉਹ ਪਾਣੀ ਸਾਰਾ ਵਿੱਚ ਪੈ ਜਾਣਾ ਤੇ ਪਾਣੀ ਇੰਨਾ ਨੀ ਪਾਣਾ ਥੋੜਾ ਉਹ ਜਿੰਨਾ ਸਟੈਂਡ ਆ ਨਾ ਉਦੋਂ ਵੀ ਥੇ ਥੋੜ੍ਹਾ ਜਿਹਾ
ਕਈ ਵਾਰੀ ਜਿਵੇਂ ਹਾਂਜੀ ਕਈ ਵਾਰੀ ਜਿਵੇਂ ਉਹਨੂੰ ਸਟੈਂਡ ਤੋਂ ਨੀਚੇ ਰੱਖਦੇ, ਜਿਵੇਂ ਮੰਨਲਾ ਵੀ ਅ ਵੀ ਗਿੱਲਾ ਵੀ ਹੋ ਜਾਂਦਾ ਤੇ ਉਹ ਕੱਚਾ ਵੀ ਰਹਿ ਜਾਂਦਾ ਅਤੇ ਪਾਣੀ ਖਤਮ ਹੋ ਜਾਂਦਾ ਥੱਲੇ ਉਹ
ਉਹ ਨਾ ਜੱਜਮੈਂਟ ਹੁੰਦਾ ਦੇਖਿਆ ਜਾਵੇ ਤਾਂ ਮਤਲਬ ਹੁਣ ਜੋ ਕੇਕ ਬਣਾਉਂਦਾ ਉਹਨਾ ਨੂੰ ਤਾਂ ਜੱਜਮੈਂਟ ਹੁੰਦਾ ਹਨਾ। ਹਾਂਜੀ ਤੇ ਉਵੇਂ ਹੁੰਦਾ ਫੇਰ ਨਾ ਮਤਲਬ ਕੜਾਹੀ ਤੇ ਇੱਕਦਮ ਥੋੜ੍ਹਾ ਜਿਹਾ ਪਾਣੀ ਪਾਉਣਾ ਉਹ ਸਟੈਂਡ ਦੀ ਲੇਵਲ ਚ ਇੰਨਾ ਜ਼ਿਆਦਾ ਵੀ ਨਹੀਂ ਹੋਰ ਫਿਰ ਉਹ ਰਿੱਜ ਰਿੱਜ ਕੇ ਪੂਰਾ ਅੰਦਰ ਜਾਈ ਜਾਵੇ।
ਹ ਹਾਂਜੀ।
ਜਾਂ ਫਿਰ ਓਵਨ ਹੈ ਤਾਂ ਫਿਰ ਸਭ ਤੋਂ ਵਧੀਆ ਗੱਲ ਹੈ ਫਿਰ ਪਾਣੀ ਪੂਣੀ ਦਾ ਕੋਈ ਝੰਜਟ ਹੀ ਹੈ ਨਹੀਂ।
ਹਾਂਜੀ ਹਾਂਜੀ।
ਜੀ ਤੇ ਫੇਰ ਉਹ ਕਿਹਾ ਤੇ ਫੇਰ ਉਹ ਤੋਂ ਬਾਅਦ ਕਰੀਮ ਵਗੈਰਾ ਹੁੰਦੀ ਆ ਕਰੀਮ ਨੂੰ ਮੈਲਟ ਕਰ ਲੋ ਫ ਜੋ ਕੱਢ ਕੇ ਉਹ ਛੇਤੀ ਮੈਲਟ ਨਹੀਂ ਹੁੰਦੀ
ਘਰੇ ਘਰੇ ਬਣਾਉਣੇ ਹਾਂ ਜਾਂ ਫਿਰ, ਮਤਲਬ ਬਣੀ ਬਣਾਈ, ਹੂੰ ਹੂੰ।
ਉਹ ਪਹਿਲੇ ਵਾਈਟ ਨਾਲ ਪੂਰਾ ਕੀ ਕਹਿੰਦੇ ਆ ਆਊਟ ਲਾਈਨ ਕਰਨੀ ਉਹਦੀ, ਤੇ ਉਸ ਤੋਂ ਬਾਅਦ, ਪੀਸਿਸ ਚ ਕੱਟ ਕਾ ਪੈਲੇ ਤਾਂ ਪੀਸਿਸ ਚ ਕੱਟ ਕਰ ਲੈਣਾ। ਫੇਰ ਉੱਤੇ ਸ਼ੱਕਰ ਦਾ ਪਾਣੀ ਪਾ ਦੇਣਾ ਫੇਰ ਔ ਤੋਂ ਬਾਦ ਏਨੂੰ ਸਾਰੇ ਪੀਸਾਂ ਨੂੰ ਜੋੜ ਕੇ ਫਿਰ ਉੱਤੇ ਜੇੜਾ ਅਗਲੇ ਨੂੰ ਮਤਲਬ ਡਿਜ਼ਾਇਨ ਚਾਹੀਦਾ ਔ ਕਰਦੋ।
ਹਾਂਜੀ, ਇਦੇ ਵਿੱਚ ਕੀ-ਕੀ ਮਿਕਸ ਕਰਦੇ ਆਂ ਵੀ ਆਂ ਫੁੱਲਣ ਵਾਸਤੇ।
ਅਹ ਫੁੱਲਣ ਵਾਸਤੇ ਜਿਵੇਂ ਇਨੋ ਹੋਗੀ ਜਿਆਦਾਤਾਰ। ਯਾ ਫਿਰ ਸੋ਼ਟ ਸੋਡਾ ਵਗੈਰਾ ਜੋ ਹੋ ਗਿਆ ਕੁੱਛ ਵੀ ਜੋ ਮਿਲ ਜੇ।
ਅਹ ਸੋਡਾ ਕੇੜਾ ਮਿੱਠਾ ਸੋਡਾ ਜਿਨੂੰ ਕਹਿਦੇ ਨੇ। ਹਾਂਜੀ ਤੇ ਕਿੰਨਾ ਕ ਕਿੰਨੇ ਕਿੰਨੇ ਓਦੇ ਵਿੱ ਬੱਚਿਆ ਤੇ ਕਿੰਨਾ ਪਾਣਾ ਹੁੰਦਾ ਆਪਾ?
ਜਿਵੇਂ ਹੁਣ ਅਪਾਂ ਮਤਲਬ ਬੜੇ ਬਿਸਕਿਟ ਦੇ ਪੈਕੇਟ ਲਏ ਨੇ ਦਸ ਦਸ ਆਲੇ, ਜੇ ਆਪਾਂ ਔ ਚਾਰ ਪਾਣੇ ਆਂ ਤਾਂ ਇਨੋ ਇੱਕ ਪੈਕੇਟ ਪੂਰੀ ਪਾ ਦੋ। ਜੇ ਆਪਾਂ ਦੋ ਬਿਸਕਿਟ ਦੇ ਪੂੜੇ ਪਾਣੇ ਆਂ ਅ ਦਸ ਦਸ ਆਲੇ ਤਾ ਓਦੇ ਚ ਅੱਧੀ ਇਨੋ ਪਾ ਦੋ।
ਠੀਕ ਹੈ ਤੇ ਦੁੱਧ ਕਿੰਨਾ ਪੋਣਾ ਇਨਾਂ ਦੇ ਵਿੱਚ?
ਦੁੱਧ ਚਾਰ ਦੇ ਵਿੱ ਚ ਡੇਢ ਗਲਾਸ ਪੈ ਜਾਂਦਾ ਵਾ ਯਾ ਫੇਰ ਆਪਣੇ ਨੂੰ ਹੋਰ ਥੋੜਾ ਵਧੀਆ ਕਰਨਾ ਵਾ ਤਾਂ ਦੋ ਪੈ ਜਾਂਦੇ ਆ।
ਹਾਂਜੀ, ਮਤਲਬ ਪਾਣੀ ਨੀ ਪੋਣਾ ਦੁੱਧ ਪੋਣਾ।
ਕੁਕੀਜ਼ ਵਗੈਰਾ ਵੀ ਬਣਾ ਲੈਂਣੀ ਹੁੰ ਣੀ ਆ, ਜਿਵੇਂ ਮਤਲਬ ਬਿਸਕਟਸ ਵਗੈਰਾ ਹੋ ਗੇ ਨਾ ਬੇ ਕਰੀ ਤੋਂ ਜਿਵੇਂ ਲੈ ਕੇ ਆਪਾਂ ਆਣੇ ਆਂ ਉਵੇਂ ਓਹ ਘਰੇ ਵੀ ਹੋਮਮੇਡ ਵੀ ਬਣਾ ਲੇਣੀ ਆ। ਓਹ ਵੀ ਸੇਮ ਐਹੀ ਰੈਸਿਪੀ ਆ ਮਤਲਬ ਬਿਸਕਿਟ ਜਿਵੇਂ ਕੋਈ ਕੇੜੇ ਬਿਸਕਿਟ ਦੇ ਆਪਾਂ ਬਣਾਣੇ ਆ ਓਹ ਬਿਸ ਕੀਟ ਲੇਆਓ, ਓਦਾ ਥੋੜਾ ਬੌਤ ਫਲੇਵਰ ਪਾ ਕ ਕਿ ਔ ਸਾਰਾ ਹੋ ਜਾਂਦਾ, ਹਾਂਜੀ।
ਦੇਖ ਦੇ ਹੈ। ਨਹੀਂ ਮਤਲਬ ਏ ਕਾਦੇ ਵਿੱਚ ਤੇ ਵੀ ਅਹ ਕੜਾਹੀ ਵਗੈਰਾ ਦੇ ਵਿੱਚ ਤਾਂ ਨੀ ਬਣਦੇ ਹੋਣੇ।
ਨਹੀਂ ਫੇਰ ਏਹ ਔਵਨ ਚ ਈ ਬੰਣ ਦੇ ਨੇ ਜਿਆਦਾਤਰ।
ਹਾਂ-ਹਾਂ-ਹਾਂ।
ਹਾਂਜੀ।
ਤੇ ਬੇਸਕਿਟਾਂ ਤੋਂ ਵੀ ਚਾ ਆਟੇ ਵਗੈਰਾ ਚ ਤਿਆਰ ਕਰਦੇ ਆ?
ਮਤਲਬ?
ਕਾਹ ਕੇੜੀ ਚੀਜ਼ ਤੋਂ ਬਿਸਕਿਟ ਕੇੜੀ ਚੀਜ਼ ਤ
ਇਹ ਦੇਖੋ ਜੇ ਮਤਲਬ ਅਪ ਪਰਣੇ ਨੂੰ ਕੋਈ ਫਲੇਵਰ ਆਲਾ ਚਾਦੇ ਜਿਵੇ ਦੇਖੋ ਹੁਣ, ਫਲੇਵਰ ਆ ਜਾਂਦੇ ਆ, ਕੋਈ -ਕੋਈ ਬਿਸਕਿਟ 'ਚ ਫਲੇਵਰ ਹੁੰਦੇ ਆ, ਤੇ ਉਹਦੇ ਲਈ ਇਹ ਲੱਗਦਾ ਕੀ ਕਹਿੰਦੇ, ਆਪਣਾ ਕੋਈ ਬਿਸਕਿਟ ਹਨਾ ਜਿਵੇਂ ਓਰੀਓ ਦਾ ਬਿਸਕਿਟ ਹੋ ਗਿਆ, ਓਨੂੰ ਫਲੇਵਰ ਹੁੰਦਾ। ਕ੍ਰੀਮ ਵਾਲੇ, ਬਿਸਕਿਟ ਹਨਾ। ਤੇ, ਜੇ ਨੋਰਮਲ ਖਾਣਿਆ ਨਾਲ ਖਟਾਈ ਵਗੈ ਖਾਣੀਆਂ ਤੇ, ਉਹਨੂੰ ਫੇਰ ਕੀ ਕਹਿੰਦੇ, ਆਪਣਾ ਆਟਾ ਲੱਗਦਾ ਕਰਦਾ। ਹਾਂਜੀ।
ਤੇ ਅੱਠ ਤਾਂ, ਵੀ ਫਿਰ ਕੁੱਛ ਹਿਸਾਬ ਲੈਂਦੇ ਹੋਵੋਗੇ, ਕਿ ਕਿੰਨਾ ਪਾਉਣਾ
ਹਾਂਜੀ, ਉਹ ਆਪਣੇ ਡਿਪੈਂਡ ਹੁੰਦਾ ਜੇ, ਆਪਣੇ ਪੰਜਾਹ ਬਣਾਣੇ ਆ ਤਾਂ, ਫੇਰ ਉਹ ਸਾਈਜ਼ ਮਿਲ ਜਾਂਦੇ ਨੇ, ਛੋਟੇ-ਛੋਟੇ। ਉਸ ਸਾਈਜ ਦਾ ਚੱਕਕੇ ਪਾ ਲੋ, ਹੋਰ ਫੇਰ ਦੁੱਧ ਮਿਲਾ ਕੇ ਕਿ ਸ਼ੱਕਰ ਮਿਲਾ ਕੇ ਫੇਰ ਉਹਦੇ ਵੀ, ਸ਼ੇਪ ਤਾਂ ਔਂਦਾ ਵਾ। ਭਾਂਡਾ ਉਹ ਸ਼ੇਪ'ਚ ਪਾ ਕੇ ਓਵਨ ਚ ਰੱਖ ਦੋ। ਹਾਂਜੀ, ਹਾਂਜੀ।
ਮੈਂ ਤਾਂ ਵੈਸੇ, ਨਹੀਂ ਮੈਂ ਇਦਾਂ ਦਾ ਨੀ ਕੁਛ ਬਣਾਇਆ। ਤੇ, ਬੱਚਿਆਂ ਨੂੰ ਮੈਗੀ ਬਣਾ ਦਿੰਦੀ ਹਾਂ। ਜਾਾ ਹੋ ਗਿਆ, ਵੜਾ ਪਊ ਹੋ ਗਿਆ।
ਅੱਛਾ- ਅੱਛਾ।
ਪਾਓ ਭਾਜੀ
ਹਾਂਜੀ-ਹਾਂਜੀ। ਕਿੰਨੀ ਵਧੀ
ਖਿਚੜੀ ਸਾਬੂ ਦਾਨੇ ਦੀ ਨੋਰਮਲ ਜਿਹੜੀ ਆਪਾਂ ਨੂੰ ਸਕੂਲਾਂ ਦੇ ਵਿੱਚ ਖਿਚੜੀ ਮਿਲਦੀ, ਬੱਚਿਆਂ ਨੂੰ ਉਹ ਵੀ ਬਣਾ ਲਈ ਦੀ ਆ।
ਨਾਲੇ ਮੈਨੂੰ ਦੱਸ ਦਿਉ, ਮੈਂ ਨੋਟ ਕਰ ਲੈਂਦੀ ਆ।
ਅਹ ਹਾਂਜੀ, ਸਾਬੂ ਦਾਣਾ ਜਿਹੜਾ ਵੀ ਆਪਾਂ ਉਹਨੂੰ ਉਹ ਕਰਨਾ ਨਾ ਅਹ ਮਤਲਬ ਰਾਤ ਨੂੰ ਪੰਦਰਾਂ ਮਿੰਟ ਪਹਿਲਾਂ ਭਿੱਜਣ ਦੇਣਾ ਪਾਣੀ ਪਾ ਕੇ
ਹਾਂਜੀ।
ਤੇ ਫੇਰ ਬਾਅਦ ਵਿੱਚ, ਉਹਨੂੰ ਪੰਦਰਾਂ ਮਿੰਟ ਬਾਅਦ ਉਹਨੂੰ ਪਾਣੀ ਕੱਢ ਦੇਣਾ। ਪਾਣੀ ਦੇਣੀ ਸਾਰਾ ਨੀ ਕੱਢਣਾ। ਥੋੜਾ ਕੱਢਣਾ। ਤੇ ਫਿਰ ਉਹਨੂੰ ਪੂਰੀ ਰਾਤ ਮਤਲਬ ਢੱਕ ਕੇ ਰੱਖਣਾ ਉਹਨੂੰ ਤੇ ਫਿਰ ਸਵੇਰ ਨੂੰ ਜਿਹੜੇ ਜਿਨੂੰ ਮੋ ਮੇਰੇ ਕੱਚੇ ਦਾਣੇ ਕਹਿੰਦੇ ਹੁੰਦੇ ਆ ਨਾ ਹਾਂ ਤੇ ਉਹਨਾਂ ਨੂੰ ਭੁੰਨ ਕੇ ਤੇ ਉਹਨਾਂ ਦੇ ਛਿਲਕੇ ਲਾ ਲਏ ਹਮ ਜਾ ਕੇ ਤੇ ਉਹਨੂੰ ਬਰੀਕ ਕਰ ਲੈਣਾ ਜ਼ਿਆਦਾ ਮਿਕਸਰ ਦੇ ਨਾਲ ਜਾਂ ਫਿਰ ਹ ਵਾਲੀ ਜਿਹਨੂੰ ਕੁਛ ਕਹਿੰਦੇ ਅੰਜਲੀ ਬੋਲਦੇ ਜਾਂ ਕਿੱਦਾਂ ਅਤੇ ਉਹਦੇ ਵਿੱਚ ਬ੍ਰੇਕ ਕਰ ਲੈਣਾ ਤੇ ਫਿਰ ਅ ਹਰੀਆਂ ਮਿਰਚਾਂ, ਅਦਰਕ ਲਸਣ, ਇਹਨਾਂ ਨੂੰ ਬਰੀਕ ਕੁੱਟ ਕੇ ਜ਼ਿਆਦਾਤਰ ਉੱਦਾਂ ਹੀ ਬਰੀ ਕਰਕੇ ਫਿਰ ਥੋੜਾ ਜਿਹਾ ਤੇਲ ਲੈ ਕੇ ਅਤੇ ਉਹਦੇ ਵਿੱਚ ਭੁੰਨਣਾ ਵਾ।
ਅੱਛਾ
ਅਤੇ ਜਿਹੜੇ ਮਤਲਬ ਆਲੂ ਨੇ, ਬਹੁਤ ਛੋਟੇ ਟੁਕੜੇ ਕਰਨੇ ਆ
ਹਾਂਜੀ
ਹੁਣ ਆਲੂਆਂ ਨੂੰ ਉਹਦੇ ਵਿੱਚ, ਤੜਕੇ ਦੇ ਵਿੱਚ ਪਾ ਦੇਣਾ।
ਮਤਲਬ ਆਲੂ ਤਲ ਲੈਣੇ ਆ ਪਹਿਲੇ।
ਲੂਣ ਮਿਰਚ ਦੇ ਵਿੱਚ ਹਰੀਆਂ ਮਿਰਚਾਂ ਦੇ ਨਾਲ ਜਦੋਂ ਮਤਲਬ ਧ ਮਤਲਬ ਨਿਕਲ ਗਿਆ। ਵੀ ਪਾਣੀ ਪਿਆਲੋਂ ਅਤੇ ਜਿਹੜਾ ਉਹਦੇ ਵਿੱਚ ਜਿਹੜੇ ਦਾਣੇ ਹੁੰਦੇ ਨਾ ਆਪਣਾ ਪਾਊਡਰ ਥੋੜਾ, ਤੇ ਉਹਨੂੰ ਵਿੱਚ ਪਾ ਲੈਣਾ। ਅਤੇ ਫਿਰ ਉਹਨੂੰ ਹਿਲਾਈ ਜਾਣਾ ਅਤੇ ਨਾਲ ਦੀ ਨਾਲ ਸਾਬੂ ਦਾਣਾ ਵੀ ਚ ਪਾਈ ਜਾਣਾ। ਤੇ ਫਿਰ ਬਾਅਦ ਵਿੱਚ ਉਹ ਢੱਕ ਕੇ ਰੱਖ ਦੇਣਾ, ਬਿਲਕੁਲ ਘੱਟ ਕਰਕੇ। ਤੇ ਫੇਰ ਫਿਰ ਉਹਨੂੰ ਢੱਕ ਕੇ ਰੱਖਣਾ, ਜਿਵੇਂ ਵੀ ਹੁਣ ਚਲੋ ਗਰਮੀਆਂ ਦੇ ਵਿੱਚ ਧਨੀਆ ਬਹੁਤ ਘੱਟ ਮਿਲਦਾ ਆਪਣੇ ਜੋ ਜਿਹਨੂੰ ਮਿਲਦਾ ਵੀ ਉਹ ਪਾ ਵੀ ਸਕਦੇ ਹਾਂ ਆਪਾਂ, ਜਿਹੜਾ ਨਹੀਂ ਪਸੰਦ ਕਰਦਾ ਨਾ ਨਹੀਂ ਵੀ ਪਾ ਸਕਦੇ। ਤੇ ਫੇਰ ਆਪਾਂ ਨਿੰਬੂ ਕੱਟ ਕਰ ਲੈਣੇ ਆ, ਉਹਨਾਂ ਦੇ ਵਿੱਚੋ ਬੀ ਕੱਢ ਦੇਣੇ ਆ।
ਹਾਂਜੀ।
ਇਹ ਨਿੰਬੂ ਹੈ ਜਿਹੜਾ, ਉਹ ਮਿਕਸ ਕਰ ਲੈਣਾ ਉਹਦੇ ਵਿੱਚ। ਅਹ ਰਸ ਰਸਾ ਜਿਹੜਾ ਉਹਦਾ ਕੱਡ ਕੇ ਤੇ ਸਾਰੇ ਸਭ ਉਹ ਦਾਣੇ ਦੇ ਉੱਤੇ ਮਿਕਸ ਕਰ ਲੈਣਾ। ਤੇ ਬਾਕੀ ਆਪ ਜਿਹੜੇ ਨਿੰਬੂ ਆਪਾ ਕੱਟ ਕੇ ਰੱਖ ਲਉ, ਜਿਹਨੂੰ ਜਿੰਨੀ ਲੋੜ ਆ, ਮਤਲਬ ਕਿ ਪਾ ਸਕਦਾ।
ਤੁਸੀਂ ਸ਼ੱਕਰ ਸ਼ੁੱਕਰ ਨੀ, ਮਤਲਬ ਇਹ ਤੇ ਸ਼ੱਕਰ ਸ਼ੁੱਕਰ ਨੀ ਪੈਂਦੀ ਥੋੜ੍ਹੀ ਬਹੁਤ।
ਆਹ ਨਹੀਂ ਮੈਂ ਕਦੇ ਪਾਈ ਨਹੀਂ ਹੈਗੀ, ਵੈਸੇ ਪੈਂਦੀ ਹੈ ਜੇਵੇ ਪੋਹੇ ਦੇ ਵਿੱਚ ਪੈ ਜਾਂਦੀ। ਆਪਾ ਬਣਾਦੇ ਉਹਦੇ ਵਿੱਚ ਥੋੜੀ ਖੰਡ ਪਾਉਦੇ ਆ।
ਹਾਂਜੀ, ਹਾਂਜੀ, ਸਹੀ ਕਿਹਾ।
ਕਦੇ ਦੇਖਿਆ ਨੀ ਹੈਗਾ, ਮੈਂ ਕਦੇ ਪਾਇਆ ਨੀ ਗਾ। ਤੇ ਜਿਵੇਂ ਜਿਵੇਂ ਮਤਲਬ ਕਿ ਅੱਗੇ ਦੀ ਅੱਗੇ, ਜਿਵੇਂ ਮੈਨੂੰ ਪਤਾ ਲੱਗ ਰਿਹਾ, ਵੀ ਕਿਹੜੀ ਚੀਜ਼ ਦੇ ਵਿੱਚ ਕਿਵੇਂ ਪਾਈ ਦੀ ਹੈ ਵੀ ਟੇਸਟ ਬਣਉਣ ਵਾਸਤੇ। ਸਵਾਦ ਵਧੀਆ ਆਵੇ ਹਨਾ ਤੇ ਫਿਰ ਮੈਂ ਪਾ ਵੀ ਲੈਂਦੀ ਹਾਂ ਕਿਉਂਕਿ ਮੈਂ ਪੰਜਾਬ ਦੇ ਵਿੱਚ। ' ਚ ਰਹਿ ਕੇ ਮਤਲਬ ਜਿੰਨਾ ਕੁ ਮੈਨੂੰ ਆ ਰਿਹਾ ਵੀ ਉਵੇਂ ਬਣਾ ਲਈ ਦਾਵਾ।
ਚਲੋ ਵਧੀਆ ਵਧੀਆ ਮੈਂ।
ਚੀਜ਼ਾਂ ਨੇ ਜਿਹੜੀਆਂ ਉਹ ਨਹੀਂ ਮਿਲਦੀਆਂ।
ਹਾਂਜੀ ਹਾਂਜੀ ਕੋਈ ਵੀ ਨੀ ਮਤਲਬ ਕੋਏ ਤਾਂ ਵੀ ਮਿਲ ਜਾਂਦੇ ਬਟ ਸਾਬੂ ਦਾਣੇ।
ਨਹੀਂ ਨਹੀਂ ਪੋਹਾ ਵੀ ਨੀ ਬਹੁਤ ਘੱਟ ਦੂਰ ਦੂਰ ਮਿਲਦੀ। ਜਿਦਾ ਆਪਣੇ ਨਹੀਂ ਮਿਲਦਾ। ਪੰਜਾਬ ਦੇ ਵਿੱਚ ਨਹੀਂ ਮਿਲਦਾ ਪੋਹਾ ਨਹੀਂ ਮਿਲਦਾ ਹਾਂਜੀ ਪੋਹਾ ਨਹੀਂ ਮਿਲਦਾ ਪਾਊਆ ਜੀ ਤਾਂ ਮਿਲਣ ਲੱਗ ਗਈ। ਹੋਟਲਾਂ ਦੇ ਵਿੱਚ। ਤੇ ਬੜਾ ਪਾਊ ਨਹੀਂ ਮਿਲਦਾ।
ਅੱਛਾ ਅੱਛਾ ਮੈਂ ਤਾਂ ਪਾਓ ਵੀ ਘਰੇ ਹੀ ਬਣਾ ਲੈਂਣੀ ਹੁੰਨੀ ਹਾਂ ਕਿਉਂਕਿ। ਜੀ ਥੋਨੂੰ ਵੀ ਪਤਾ। ਪਤਾ ਹਨਾ ਆਪਾਂ ਬੇਕਰੀ ਬੂਕਰੀ ਤੋਂ ਪਾਓ ਲਿਆਦੇ ਹਾਂ। ਉਹ ਅਗਲਾ ਵਿੱਚ ਹੀ ਥੁੱਕਦੇ ਰਹਿੰਦੇ ਆ ਤੇ ਪੈਰਾਂ ਨਾਲ।
ਉਹ ਫੇਰ ਆਏ ਨਾ ਵੀ ਮੈਨੂੰ ਬਣਾਉਣੇ ਨੀ ਆਉਂਦੇ ਉਹ ਕਿ। ਕਿਦਾਂ ਬਣਾਉਣੇ ਆ ਤੁਸੀਂ।
ਉਹ ਵੀ ਐਹੀ ਹੁੰਦਾ ਅਹ ਮਤਲਬ। ਮੈਦਾ ਲੈ ਲਓ ਮੈਦੇ ਨੂੰ ਚੰਗੀ ਤਰ੍ਹਾਂ ਪਾਣੀ ਪਾ ਕੇ। ਗੁਨਲੋ ਨੂਨ ਪਾ ਕੇ। ਵਿੱਚ ਸੋਡਾ ਪਾ ਲੋ ਉਹਨੂੰ ਫੂਗਣ ਲਈ ਤੇ ਸੋਡਾ। ਪਾ ਲਿਆ ਫਿਰ ਤੋਂ ਬਾਅਦ। ਓਵਨ ਚ ਨਾ ਮਤਲਬ ਉਹਦਾ। ਵੀਸਚ ਉਹ ਮਿਲਦਾ ਵਾ। ਅਹ ਭਾਂਡਾ ਮਿਲਦਾ ਤੇ ਉਸ ਚ। ਪਾਦੋ ਫੁੱਕਣ ਲਈ ਮਤਲਬ। ਵਧੀਆ ਫੁਗ ਜਾਣ ਜੀਜ਼ ਹਨਾ ਤੇ ਉਹੀ ਸ਼ੇਪ ਹੁੰਦਾ ਉਹਨਾਂ ਦਾ। ਤੇ ਉਹ ਉਹਨਾਂ ਨੂੰ ਓਵਨ ਚ ਰੱਖ ਦੋ ਬਸ। ਬਹੁਤ ਸ ਮਤਲਬ ਬਹੁਤ ਸੌਖਾ ਪਾ। ਪਾਓ ਬਣਾਉਣਾ ਤਾਂ।
ਅੱਛਾ ਮੈਂ ਕਦੇ ਦੇਖਿਆ ਨੀ। ਤੇ ਬਣਾ ਕੇ।
ਨਹੀਂ ਆਪਾਂ ਤੁਹਾਨੂੰ ਵੀ, ਪਤਾ ਹੁਣ ਆਪਾਂ ਬੇਕਰ ਮਤਲਬ। ਬੇਕਰੀਆਂ ਤੇ, ਜਾਂਦੇ ਹਾਂ ਉੱਥੇ ਲੋਕ ਕਿਵੇਂ ਬਣਾਉਂਦੇ ਆ। ਕਿਵੇਂ ਨੀ ਮੋਮੀੇਡੀਅਨ ਲੋਕ ਥੋਨੂੰ ਵੀ ਪਤਾ ਕਿਵੇਂ ਹੁੰਦੇ ਆ, ਕਿਵੇਂ ਨੀ ਹਨਾ, ਇਹ ਤਾਂ ਵਧੀਆ ਘਰ ਦਾ, ਹੇਲਦੀ ਬਣਾਓ ਬੱਚੇ ਵੀ ਮਤਲਬ ਠੀਕ ਰਹਿ ਜਾਂਦਾ ਬਾਹਰ ਦਾ ਖਾਕੇ, ਬੱਚੇ ਵੀ ਬਿਮਾਰ
ਹਾਂਜੀ, ਹਾਂਜੀ ਨਹੀਂ ਮੈਂ ਕਰੂੰਗੀ ਦੇਖ ਓ ਵੀ, ਬਣਾਉਂਗੀ ਕਦੇ ਨਾ ਕਦੇ
ਹਾਂਜੀ, ਹਾਂਜੀ ਬਣਾ ਕੇ ਦੇਖਿਓ ਜ਼ਰੂਰ, ਜੇ ਨਹੀਂ ਹੋਇਆ ਮੈਨੂੰ ਕੌਲ ਕਰ ਲਿਆ ਮੈਂ ਤੁਹਾਨੂੰ ਦੱਸ ਦੂੰਗੀ।
ਹਾਂਜੀ, ਹਾਂਜੀ ਠੀਕ ਹੈ ਭੈਣ ਜੀ। ਓਕੇ ਹਾਂਜੀ ਓਕੇ- ਓਕੇ ਠੀਕ ਹੈ ਜੀ। ਸਤਿ ਸ਼੍ਰੀ ਅਕਾਲ।
ਕੱਲ